ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ
ਵਧੀਆ ਵਧੀਆ ਆਪਣੇ ਸੁਣਾਓ ਠੀਕ ਠਾਕ ਹੋ ਤੁਸੀਂ ਹਾਂਜੀ ਆ ਰਹੀ ਆਵਾਜ਼ ਕਲੀਅਰ ਆ ਰਹੀ ਇਕ ਦਮ ਹੋਰ ਘਰ ਸਭ ਠੀਕ ਠਾਕ
ਸਭ ਵਧੀਆ ਜੀ ਤੁਸੀਂ ਸੁਣਾਓ ਹੈਲੋ ਬਸ ਜੀ ਦੱਸੋ ਹੋਰ ਛੁੱਟੀਆਂ ਦੇ ਵਿੱਚ ਬਸ ਮੈਂ ਵੀ ਤੁਹਾਨੂੰ ਪੁੱਛਣ ਲੱਗੀ ਸੀ ਵਿਕੇਸ਼ਨ ਦਾ ਕੀ ਪ੍ਰੋਗਰਾਮ ਹੈ ਤੁਹਾਡਾ ਕੀ ਬਣਾਇਆ ਕਿੱਥੇ ਕਿਥੇ ਘੁੰਮਿਆ ਆ ਕੀ ਪ੍ਰੋਗਰਾਮ ਬਣਾ ਰਹੇ ਹੋ
ਨਾਨਕੇ ਜਾ ਰਹੇ ਹੋ
ਹਾਂਜੀ ਹਾਂਜੀ ਨਹੀਂ ਬੱਚੇ ਗਏ ਦੇ ਆ ਬੱਚਿਆਂ ਨੂੰ ਛੱਡ ਆਇਆ ਸੀਗਾ ਮੈਂ ਪਰਸੋਂ ਹਾਂਜੀ ਹਾਂਜੀ ਤੇ ਮੇਰੀ ਆਪਣੀ ਪਲੈਨਿੰਗ ਬਣ ਰਹੀ ਸੀ ਉੱਥੇ ਆਪਣਾ ਲੇਹ ਲਦਾਖ ਘੁੰਮਣ ਦੀ ਹਾਂਜੀ ਉਹ ਮੇਰਾ ਫਰੈਂਡ ਹੈ ਨਾ ਪਹਿਲੀ ਵਾਰ ਜਾਣਾ ਹਮ ਜਾਣਾ ਸੀ ਕੀ ਸਲਾਹ ਜਾਣਾ ਕੀ ਸਲਾਹ ਸਾਡੀ ਕੈਂਸਲ ਹੋ ਗਈ
ਉਹ ਅੱਛਾ ਅੱਛਾ ਅੱਛਾ ਅੱਛਾ ਕੈਂਸਲ ਹੋ ਗਿਆ ਤੁਹਾਡਾ ਜਾਣਾ
ਹਾਂਜੀ ਉਹ ਨਾ ਮੇਰੇ ਮੇਰੇ ਹੈਗੇ ਨਾ ਫਰੈਂਡ ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਨਾ
ਅੱਛਾ ਜੀ ਅੱਛਾ ਜੀ ਅੱਛਾ ਜੀ ਬਿਲਕੁਲ ਬਿਲਕੁਲ ਫਿਰ ਤਾਂ ਕੈਂਸਲ ਕਰਨਾ ਹੀ ਪੈਣਾ ਸੀਗਾ
ਤਾਂ ਕਰਕੇ ਕੈਂਸਲ ਕਰਤਾ ਨਾਲੇ ਫਿਰ ਹਾਂਜੀ ਹਾਂਜੀ ਆ ਰਹੀ ਆਵਾਜ਼ ਤੁਹਾਡੀ
ਠੀਕ ਹੈ ਜੀ
ਹੈਲੋ,
ਹਾਂਜੀ ਹਾਂਜੀ, ਬੋਲੋ ਕੀ ਬੋਲ ਰਹੇ ਸੀਗੇ।
ਓ ਮੈਂ ਕਿਹਾ ਫਿਰ ਤਾਂ ਆਪਾਂ ਸਲਾਹ ਕੈਂਸਲ ਕਰਤੀ ਸੀ ਨਾ ਆਪਣੀ ਜਾਣ ਦੀ ਤੁਸੀਂ ਸੁਣਾਓ।
ਚਲੋ ਠੀਕ ਹੈ ਬਸ ਜੇ ਸਾਡਾ ਵੀ ਬਣੀ ਰਿਹਾ ਜਾਂਦਾ ਦਾ ਪ੍ਰੋਗਰਾਮ ਦੇਖੋ ਸ਼ਾਇਦ ਅਸੀਂ ਨੈਕਸਟ ਵੀਕ ਜਾਈਏ
ਅੱਛਾ ਅੱਛਾ ਕਿੱਧਰ ਨੂੰ।
ਹਾਂਜੀ, ਦੇਖੋ ਕੀ ਪ੍ਰੋਗਰਾਮ ਬਣਦਾ ਹੈ ਅੰਮ੍ਰਿਤਸਰ ਜਾਣਾ ਆ ਜਾਂ ਕਿਤੇ ਪਹਾੜਾਂ ਵਹਾੜਾਂ ਦੀ ਸਾਈਡ ਜਾਣੇ ਹਾਂ ਦੇਖਦੇ ਹਾਂ ਕਿੱਧਰ ਨੂੰ ਜਾਂਦੇ ਹਾਂ।
ਇਧਰ ਹੇਮ ਹੇਮਕੁੰਟ ਸਾਹਿਬ ਦਾ ਬਣਾ ਲਓ ਪ੍ਰੋਗਰਾਮ
ਹੇਮਕੁੰਟ ਸਾਹਿਬ ਤਾਂ ਦਿੱਕਤ ਹੈ ਜੀ ਮੇਰੇ ਹਸਬੈਂਡ ਨੂੰ ਨਾ ਥੋੜੀ ਪ੍ਰੋਬਲਮ ਹੈਗੀ ਹੈ ਤਾਂ ਮੈਨੂੰ ਲੱਗਦਾ ਕਿ ਉਹ ਆਕਸੀਜਨ ਦੀ ਬੜੀ ਜਲਦੀ ਪ੍ਰੋਬਲਮ ਹੋ ਜਾਏਗੀ ਉਹਨਾ ਨੂੰ ਮੈਨੂੰ ਲੱਗ ਦਾਂ ਹੇਮਕੁੰਟ ਸਾਹਿਬ ਜਦੋਂ ਪਹਾੜਾਂ ਦੇ ਵਿੱਚ ਜਾਓ ਤਾਂ ਹੁੰਦੀ ਹੈ ਨਾ ਆਕਸੀਜਨ ਦੀ ਪ੍ਰੋਬਲਮ ਹੋ ਜਾਂਦੀ ਹੈ ਮੈਨੂੰ ਲੱਗਦਾ ਉੱਥੇ
ਹਾਂ, ਹਾਂਜੀ ਹਾਂਜੀ ਨਹੀਂ ਉਹ ਸ ਜਿੰਨੀ ਵੀ ਸੰਗਤ ਹੈਗੀ ਨਾ ਸਾਰੀ ਉਹ ਨਾ ਗਲੂਕੋਸ ਵਗੈਰਾ ਨਾਲ ਲੈ ਕੇ ਜਾਂਦੇ ਆ।
ਪਤਾ ਨੀ ਮੈਨੂੰ ਬਹੁਤ ਲੇਕਿਨ ਡਰ ਲੱਗਦਾ ਕਿ ਮੈਂ ਮਤਲਬ ਹਸਬੈਂਡ ਥੋੜੇ ਬਿਮਾਰ ਹੀ ਰਹਿੰਦੇ ਨਾ ਤਾਂ ਤਾਂ ਕਰਕੇ ਡਰ ਲੱਗਦਾ ਕਿ ਕਿਉਂਕਿ ਮੈਂ ਇੱਕ ਵਾਰ ਪਹਿਲੇ ਵੀ ਕਿਤੇ ਗਏ ਸੀਗੇ ਅਸੀਂ ਤਾਂ ਜਿੱਦਾਂ ਜਿੱਦਾਂ ਮੈਨੂੰ ਲੱਗਦਾ ਉਚਾਈ ਹੁੰਦੀ ਜਾਂਦੀ ਨਾ ਪਹਾੜਾਂ ਦੇ ਵਿੱਚ ਤਾਂ ਆਕਸੀਜਨ ਕਮ ਕਮ ਹੁੰਦੀ ਜਾਂਦੀ ਉੱਧਰ ਤਾਂ ਇਹਨਾਂ ਨੂੰ ਸਾਹ ਲੈਣ ਚ ਫਿਰ ਦਿੱਕਤ ਦਿੱਕਤ ਹੁੰਦੀ ਹੈ ਉੱਥੇ
ਓ ਹੋ।
ਹਾਂ, ਤਾਂ ਫੇਰ ਇਸ ਲਈ ਡਰ ਹੀ ਲੱਗਦਾ ਹੈ ਤੇ ਸੋਚੀਦਾ ਬਸ ਇੱਦਾਂ ਨੇੜੇ ਤੇੜੇ ਕਿਤੇ ਆਪਣਾ ਆਸ ਪਾਸ ਹੀ ਕਿਤੇ ਹੋਏ ਕਿਉਂਕਿ ਬੱਚਿਆਂ ਨੂੰ ਤਾਂ ਵੋਕੇਸ਼ਨ ਹੁੰਦੀਆਂ ਤਾਂ ਬੱਚੇ ਬੋਲਦੇ ਕਿਤੇ ਲੈ ਕੇ ਚਲੋ ਲੈ ਕੇ ਚਲੋ ਕਿਤੇ ਘੁੰਮਾ ਕੇ ਲਿਆਓ।
ਬਿਲਕੁਲ ਜੀ ਬਿਲਕੁਲ ਜੀ
ਹਾਂ, ਕਿਉਂਕਿ ਇਹੀਓ ਟਾਈਮ ਹੁੰਦਾ ਨਹੀਂ ਤਾਂ ਫਿਰ ਸਾਰਾ ਸਾਲ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਸਕੂਲਾਂ ਦਾ ਇਹ ਨਹੀਂ ਖ਼ਤਮ ਹੁੰਦਾ ਬੱਚਿਆਂ ਦਾ ਵੇਕੇਸ਼ਨ ਨਹੀਂ ਹੁੰਦੀ ਜਦੋਂ ਬੱਚੇ ਬੱਚਿਆਂ ਨੂੰ ਘੁਮਾ ਫਿਰਾ ਲਿਆਈ
ਬਿਲਕੁਲ ਜੀ ਬਿਲਕੁਲ ਬਾਕੀ ਮਹਾਰਾਜ ਕੇ ਅਰਦਾਸ ਕਰਕੇ ਜਾਓ ਸੱਚੇ ਪਾਤਸ਼ਾਹ ਆਪੇ ਮੇਹਰ ਕਿਰਪਾ ਕਰਨਗੇ ਹੈ ਬਾਕੀ ਤੁਹਾਡੀ। ਥਿੰਕਿੰਗ ਤੁਹਾਡੇ ਨਾਲ ਹੀ
ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਹੈ ਬਿਲਕੁਲ ਬਾਬਾ ਜੀ ਤਾਂ ਸਭ ਨੂੰ ਲੈ ਕੇ ਜਾਂਦੇ ਜਿਹ ਜੇ ਦੇਖੋ ਦਰਸ਼ਨ ਲਿਖੇ ਹੋਗੇ ਤਾਂ ਜ਼ਰੂਰ ਜਾਵਾਂਗੇ
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ ਇਹ ਤੇ ਗੱਲ ਹੈ ਦਰਬਾਰ ਸਾਹਿਬ ਹੂੰ। ਬਹੁਤ ਬਹੁਤ ਵਧੀਆ ਕਾਫੀ ਹੁਣ ਚਾਹੀਦਾ ਬਣਿਆ ਦਾ ਚਾਰ ਯਾਰ ਤਿੰਨ ਸੌ ਚੌਵੀ ਫੀਟ ਦੀ ਚਾਹੀਦੇ ਹੈਗਾ ਏ।
ਹਾਂਜੀ ਦੇਖੀ ਦਾ ਹੈਂ ਫੋਨ ਦੇ ਉਪਰ ਯਾ ਟੀਵ ਦੇ ਉਪਰ ਜਦੋਂ ਲਾਈਵ ਟੈਲੀਕਾਸਟ ਆਂਦਾ ਹੈ, ਤਾਂ ਦੇਖੀ ਦਾ ਹੈਂ। ਬਹੁਤ ਅੱਛਾ ਲੱਗਦਾ ਹੈ। ਮਨ ਬਹੁਤ ਹੁੰਦਾ ਕਿ ਜਾਈਏ ਉੱਥੇ ਲੇ ਲੇਕਿਨ ਉਹਿਓ ਗੱਲ ਹੈ। ਹਜੇ ਬੁਲਾਵਾਂ ਨੀ ਐ ਸਾਡਾ ਉੱਥੇ।
ਮੈਂ ਵੀ ਗਿਆ ਸੀਗਾ, ਮੈਨੂੰ ਮੇਰੇ ਖਿਆਲ ਦਸ ਬਾਰਾਂ ਸਾਲ ਹੋ ਗਏ ਏ, ਮੁੜ ਮੈਂ ਬਾਈਕ ਏਤੇ ਗਿਆ ਸੀ। ਤੇ ਉਸ ਤੋਂ ਬਾਅਦ ਫਿਰ ਗੇੜਾ ਲੱਗ ਗਣ ਹੁਣ ਵਿੱਚ ਇਹ ਪ੍ਰੋਗਰਾਮ ਬਣਿਆ ਸੀਗਾ, ਮੈਂ ਕਿਹਾ ਚਲੋ ਜਦੋਂ ਹੋਣੇ ਹਾਂ ਫਿਰ ਫਰੈਂਡ ਦੇ ਪਾਪਾ ਐਕਸਪਾਇਰ ਹੋ ਗਏ ਤਾਂ ਸਲਾਹ ਸਾਡੀ ਰਹਿ ਗਈ। ਪਹਿਲੇ ਲਏ ਸਲਾਹ ਬੰਨੀ ਦੀ ਹੀ, ਫੇਰ ਦੂਜੇ ਮੁੰਡੇ ਮਗਰ ਪੈ ਗਏ, ਮੈਂ ਕਿਹਾ ਉੱਧਰ ਹੇਮਕੁੰਟ ਸਾਹਿਬ ਚੱਲੇ ਆ। ਉਹ ਫਿਰ ਕੰਮਾਂ ਕਾਰਾ ਚ ਸਾਰੇ ਬੀ ਜੀ ਹੈਗੇ ਨੇ ਫੇਰ ਬਾਕੀ ਹੈ ਬਹੁਤ ਵਧੀਆ, ਮਤਲਬ ਕਿ ਘੁੰਮਣ ਲਾਇਕ ਏਰੀਆ। ਅੱਛਾ ਹੈਗਾ ਉਹ ਵੀ। ਏਹ ਪਹਾੜ-ਪਹਾੜ ਨਾਲ ਟੱਚ ਹੁੰਦੇ ਆੱ। ਤਾ ਦੇ
ਹਮ-ਹਮ-ਹਮ-ਹਮ। ਚਲੋ ਦੇਖਦੇ ਹਾਂ ਬਣਾਵਾਂਗੇ। ਪ੍ਰੋਗਰਾਮ, ਅੰਮ੍ਰਿਤਸਰ ਤਾਂ ਦੇਖ ਆਏ ਹਾਂ, ਕਾਫ਼ੀ ਵਾਰ ਗਏ ਆ ਅੰਮ੍ਰਿਤਸਰ ਚ, ਦੋ ਚਾਰ ਮਹੀਨੇ ਬਾਅਦ ਹੋ ਹੀ ਆਈਦਾ ਉੱਧਰ ਤਾਂ ਦਰਬਾਰ ਸਾਹਿਬ।
ਅੱ ਠੀਕ-ਠੀਕ-ਠੀਕ, ਜਦੋਂ ਦਰਸ਼ਨ ਦਿਓੜੀ ਗੇਟ ਖੁੱਲਦਾ ਏ ਉਦੋਂ ਮਤਲਬ ਕਿ ਅੰ ਅੰਦਰ ਐਂਟਰੀ ਕਰਦੇਓ?
ਸਵੇਰੇ-ਸਵੇਰੇ ਹਾਂਜੀ। ਕਾਫ਼ੀ ਵਾਰ ਗਏ ਹਾਂ ਅਸੀਂ ਉੱਥੇ, ਕਾਫ਼ੀ ਵਾਰ ਮਤਲਬ ਜਦੋਂ ਸਵੇਰੇ-ਸਵੇਰੇ ਹੁੰਦਾ ਏ, ਪ੍ਰਕਾਸ਼ ਹੁੰਦਾ ਏ, ਉਹ ਪਹਿਲੇ ਪਹੁੰਚ
ਠੀਕ-ਠੀਕ ਚਲੋ ਵਧੀਆ, ਚੰਗੀ ਗੱਲ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ। ਏਦਾਂ ਹੀ।
ਬਿਲਕੁਲ-ਬਿਲਕੁਲ ਬਸ ਬੱਚਿਆਂ ਦੇ ਬਹਾਨੇ ਨਾਲ ਹੋ ਆਇਦਾ ਹਾਂਜੀ। ਹਾਂਜੀ।
ਹਰ ਕੀ ਇੱਕ ਤੇ ਉਹ ਫਿਰ ਮਹੀਨੇ ਦੇ ਮਹੀਨੇ ਆਪਣਾ ਦਰਬਾਰ ਸਾਹਿਬ ਚਲੇ ਜਾਂਦਾ।
ਬਹੁਤ ਵਧੀਆ ਜੀ ਬਹੁਤ
ਨਾਲੇ ਮੇਰੇ ਮਤਲਬ ਕੀ ਅ ਫਾਦਰ ਇਨ ਲਾੱ ਪੰਜਾਬ ਚ ਟਾਲੇ ਉਹ ਲਾਗੇ ਹੀ ਪੈਂਦਾ ਮਤਲਬ ਕਿ ਹਾਂਜੀ, ਅੰਮ੍ਰਿਤਸਰ ਤੋਂ ਲਾਗੇ ਗੇ ਪੈਂਦਾ ਪਿੰਡ ਨਾ ਉਹ ਬਟਾਲਾ।
ਹਾਂਜੀ- ਹਾਂਜੀ। ਚਲੋ, ਵਧੀਆ-ਵਧੀਆ ਘੁੰਮਣਾ ਚਾਹੀਦਾ ਹੈ। ਬਸ-ਬਸ ਥੋੜੇ ਬੱਚਿਆਂ ਨੇ ਖ
ਅ ਬੱਚੇ ਹੁਣ ਛੁੱਟੀਆਂ ਬਿਤਾ ਕੇ ਹੀ ਆਣਗੇ। ਕੀ।
ਅੱਛਾ-ਅੱਛਾ, ਤਾਂ ਥੋੜਾ। ਡੇਲੀ ਰੂਟੀਨ ਚਲ ਜਾਂਦਾ ਹੈ ਵਾਈਫ ਤੋਂ ਬਗੈਰ, ਹਾਂਜੀ ਉਹ ਤਾਂ ਠੀਕ ਹੈ ਮੈਂ ਕਿਹਾਾ ਡੇਲੀ ਰੂਟੀਨ ਚਲ ਜਾਂਦਾ ਹੈ ਵਾਈਫ ਤੋਂ ਬਗੈਰ।
ਹ
ਖਾਣੇ- ਵਾਨੇ ਦੀ ਪ੍ਰੋਬਲਮ ਨੀ ਹੁੰਦੀ।
ਖਾਣੇ ਦੀ ਪ੍ਰੋਬਲਮ ਆਪਣਾ ਬਜ਼ਾਰੋਂ ਕਿਸ ਟਾਈਮ ਲੈਂਦੇ ਹਾ ਤੇ ਬਾਕੀ ਵੈਸੇ ਭਾਾਬੀ ਵੀ ਮੇਰੇ ਹੈਗੇ ਨੇ ਉਹ ਵੀ ਗਏਦੇ ਅਹਿਮਦਾਬਾਦ ਉਹਨਾਂ ਦੀ ਬੇਟੀ ਟੀ ਹੈਗੀ ਵੱਡੀ ਵਾਲੀ ਉਹ ਬਣਾ ਲੈਂਦੀ ਏ। ਹਾਂਜੀ, ਹਜੇ ਤੇ ਹਾਂਜੀ ਜੁਆਇੰਟ ਫੈਮਿਲੀ ਹੈਗੀ। ਕਿ ਨਾ।
ਚਲੋ ਠੀਕ ਹੈ ਵਧੀਆ। ਜਆਇੰਟ ਫੈਮਲੀ ਦਾ ਵੀ ਆਪਣਾ ਹੀ ਫਾਇਦਾ ਹੈ।
ਹਾਂਜੀ-ਹਾਂਜੀ ਬਿਲਕੁਲ, ਹੁਣ ਗੁੜਿਯਾ ਬਣਾ ਲੈਂਦੀ ਹੈ ਰੋਟੀ ਵਗੈਰਾ ਫੇਿਰ ਬਜ਼ਾਰੋਂ ਕਿਸੇ ਟਾਈਮ ਆਪਾਂ ਦਾਲ ਮ ਚਟਨੀ ਵਗੈਰਾ ਜਾਂ ਸ਼ਾਹੀ ਪਨੀਰ ਜੋ ਲੈਣਾ ਲੈਦੇ ਆ।
ਹੂੰ-ਹੂੰ-ਹੂੰ -ਹੂੰ, ਵਧੀਆ। ਨਹੀਂ ਤਾਂ ਲੋਕੀ ਕਲ ਤੇ ਕਹਿੰਦਾ ਸੀ ਜਇੰਟ ਫੈਮਲੀ ਚ ਮੈਂ ਕਿਹਾ ਅੱਜ ਕੱਲ੍ਹ ਲੋਕੀ ਰ ਚਾਹਣਾ ਨੀ ਰ ਦੇਨ ਕਿ ਜੁਆਇੰਟ ਫੈਮ ਹਾਂਜੀ ਦੱਸੋ ਤੁਸੀਂ ਦੱਸੋ।
ਆਹ ਨਹੀਂ ਸਹੀ ਕਹਿ ਰਹੇ ਤੁਸੀਂ ਜੁਆਇੰਟ ਫੈਮਲੀ ਕਈ ਰਹਿਣਾ ਪਸੰਦ ਕਰਦੇ ਹੀ ਨਹੀਂ ਹੈਗੇ।
ਰਹਿਣਾ ਹੀ ਨੀ ਨਹੀਂ ਪਸੰਦ ਕਰਦੇ ਕਹਿੰਦੇ ਨਹੀਂ ਜੀ ਨਹੀਂ ਗਲ ਸੁਣਦੇ ਆ ਤਾਂ ਅਸੀਂ ਨਹੀਂ ਰਹਿਣਾ, ਅਸੀਂ ਇਕੱਲੇ ਹੀ ਰਹਿ ਕੇ ਖੁਸ਼ ਹਾਂ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਹਰ ਪਾਸੇ ਇਹੀ ਆਲਲੇ ਪਾਸ ਹੁਣ ਅ ਆਪਣੇ ਮਨ ਨੂੰ ਸਮਝਾਉਣਾ ਪੈਂਦਾ ਜਿਵੇਂ ਬਹਿ ਸਕਦਾ ਹੀ ਕੋਈ ਹੋਈ ਜਾਂਦੀ ਹੈ ਤੇ ਹੁਣ ਬੰਦਾ ਅੱਗੋਂ ਕੀ ਗੱਲਬਾਤ ਕਰੇ ਛੱਡੋ ਪਰਾ ਇਸ ਕਰਕੇ ਬੰਦਾ ਚੁੱਪ ਕਰਕੇ ਨਾ ਬਹਿ ਹੀ ਜਾਂਦਾ ਚਲ ਰਹਿਣ ਦੇ
ਨਹੀਂ ਨਹੀਂ ਦੇਖੋ ਜੀ ਆਪਣੇ ਆਪਣੇ ਸਗੇ ਭੈਣ ਭਰਾ ਵੀ ਹੁੰਦੇ ਤੇ ਲੜਾਈ ਹੋਈ ਜਾਂਦੀ ਹੈ ਇਹ ਐਸੀ ਕਿਹੜੀ ਗੱਲ ਹੈ ਹਨਾ ਦੋ ਦੋ ਭਾਂਡੇ ਤੋਂ ਵੱਜਣਗੇ ਵੀ ਉਹ
ਉਹ ਕਹਿੰਦੇ ਨੇ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ
ਨਹੀਂ ਨਹੀਂ ਜਇੰਟਸ ਫੈਮਿਲੀ ਬਹੁਤ ਵਧੀਆ ਜੀ ਮੈਂ ਵੀ ਜਆਇੰਟ ਫੈਮਲੀ ਚ ਰਹਿੰਦੀ ਹਾਂ
ਅੱਛਾ ਅੱਛਾ ਨਹੀਂ ਠੀਕ ਹੈ ਤੇ ਉਹ ਤੁਹਾਡੇ ਮਤਲਬ ਕੀ ਤੁਸੀਂ ਮਤਲਬ ਕੀ ਵੱਡੇ ਹੋ ਕਿ ਆਪਣਾ ਛੋਟੇ ਹੋ ਤੁਸੀਂ
ਮੈਂ ਵੱਡੀਆਂ ਹਾਂਜੀ ਮੈਂ ਵੱਡੀ ਹਾਂਜੀ ਹਾਂਜੀ ਮੇਰੇ ਤੋਂ ਛੋਟੀ ਹੈ ਉਹਦੇ ਵੀ ਦੋ ਬੱਚੇ ਹੈ ਮੇਰੇ ਵੀ ਦੋ ਬੱਚੇ ਹੈ ਤਾਂ ਅਸੀਂ ਆਪਣਾ ਇਏਦਾਂ ਕਰ ਲਦਾ ਕਿ ਜਦੋਂ ਕਿਉਂਕਿ ਮਦਰ ਇਨਲੋ ਵੀ ਹੈਗੇ ਹੈ
ਹਾਂਜੀ ਹਾਂਜੀ
ਤਾਂ ਅਸੀਂ ਵਾਰੀ ਵਾਰੀ ਬੰਨ ਲਈਏ ਜਦ ਕਿ ਇੱਕ ਵਾਰ ਪਹਿਲੇ ਉਹ ਆ ਜਾਂਦੀ ਜਿੱਦਾਂ ਚਾਰ ਪੰਜ ਦਿਨ ਉਹਨੇ ਜਾਣਾ ਜਦੋਂ ਤੱਕ ਮੈਂ ਸੰਭਾਲ ਲੈਂਦੀ ਹਾਂ ਜਦੋਂ ਮੈਂ ਜਾਣਾ ਹੁੰਦਾ ਫਿਰ ਉਹ ਸੰਭਾਲ ਲੈਂਦੀ ਹੈ ਪਿੱਛੋਂ
ਭਾਬੀ ਹੈ ਮੇਰੀ ਵਾਈਫ ਗਏ ਆ ਤੇ ਦੋ ਤਿੰਨ ਦੋ ਤਿੰਨ ਦਿਨਾਂ ਬਾਅਦ ਉਹ ਵੀ ਚੱਲ ਗਏ ਆ ਤੇ ਪਿੱਛੋਂ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਨਾ
ਨਹੀਂ ਇਹ ਤਾਂ ਗੱਲ ਸਹੀ ਨਹੀਂ ਟੈਚਵੁਡ ਸਾਡੀ ਫੈਮਲੀ ਨਜ਼ਰ ਨਾ ਲਗਾਵੇ ਕਿਸੇ ਦੀ ਬਹੁਤ ਕੋਪਰੇਟਿਵ ਹੈ ਇਸ ਮਾਮਲੇ ਦੇ ਵਿੱਚ
ਚਲੋ ਪਰਮਾਤਮਾ ਏਦਾਂ ਹੀ ਕਿਰਪਾ ਬਣਾਈ ਰੱਖੇ
ਹਾਂਜੀ ਹਾਂਜੀ
ਹੋਰ ਸੁਣਾਓ
ਬਸ ਜੀ ਬਸ ਬੈਠੇ ਤੁਹਾਨੂੰ ਦੱਸਿਆ ਬਸ ਅਗਲੇ ਹਫ਼ਤੇ ਜਾਂਣ ਦੀ ਤਿਆਰੀ ਕਰ ਰਹੇ ਦੇਖੋ ਕਿੱਧਰ ਦਾ ਪ੍ਰੋਗਰਾਮ ਬਣਦਾ ਹੈ ਕਿਉਂ ਦੋਨੋ ਬੱਚੇ ਇੱਕ ਦੀ ਸਲਾਹ ਕਹਿੰਦਾ ਮੈਂ ਕਿਹਾ ਦੋ ਬੱਚੇ ਹੈਗੇ ਦੋਨੋ ਆਪਣੀ ਆਪਣੀ ਸਲਾਹ ਦਿੰਦੇ ਕਿ ਨਹੀਂ ਇੱਧਰ ਜਾਣਾ ਦੂਜਾ ਕਹਿੰਦਾ ਨਹੀਂ ਇੱਧਰ ਜਾਣਾ ਦੇਖੋ ਹੁਣ ਕਿੱਧਰ ਦਾ ਪ੍ਰੋਗਰਾਮ ਬਣਦਾ ਸਾਨ ਨੂੰ
ਤੇ ਤੁਸੀਂ ਉਹ ਆਪਣੀ ਗੁੜੀਆਂ ਨੂੰ ਪੁੱਛ ਲੈਣਾ ਉਹ ਕੀ ਕਹਿੰਦੀ ਹੈ
ਮੈਂ ਵੀ ਤਾਂ ਉਹੀ ਕਹਿ ਰਹੀ ਦੋਨੋ ਬੱਚੇ ਹੈਗੇ ਦੋਨੋ ਆਪਣਾ ਆਪਣਾ ਬੋਲਦੇ ਨਾ ਕਹਿੰਦਾ ਕਿ ਅੰਮ੍ਰਿਤਸਰ ਜਾਣੇ ਦੂਜਾ ਕਹਿੰਦੇ ਨਹੀਂ ਜੀ ਅਸੀਂ ਰਿਸ਼ੀਕੇਸ਼ ਦੀ ਤਰਫ ਜਾਣਾ ਦੇਖੋ ਕਿੱਧਰ ਦਾ ਪ੍ਰੋਗਰਾਮ ਬੰਦਾ ਹੈ
ਹਮ ਹੋਗਾ ਇੱਧਰ ਦਰਬਾਰ ਸਾਹਿਬ ਗਏ ਦੇ ਹੋ ਨਾ ਤੁਸੀਂ
ਗਏ ਹੋਏ ਆ ਲੇਕਿਨ ਬਸ ਇਹੀ ਨਾ ਬੱਚਿਆਂ ਦਾ ਜੀਅ ਨ੍ਹੀਂ ਭਰਦਾ। ਜਿੰਨੀ ਮਰਜ਼ੀ ਵਾਰ ਹੋਇ ਹੋ ਬੱਚਿਆਂ ਨੂੰ ਚੰਗਾ ਲੱਗਦਾ ਜਾਣਾ। ਮੇਰਾ ਬੇਟਾ ਬਹੁਤ ਖੁਸ਼ ਰਹਿੰਦਾ ਐ, ਉਹ ਬਹੁਤ ਮਤਲਬ ਬਾਬਾ ਜੀ ਦੇ ਨਾਲ ਬਹੁਤ ਜੁੜਿਆ ਹੋਇਆ ਉਹਨੂੰ ਬਹੁਤ ਅੱਛਾ ਲੱਗਦਾ ਕਿ ਨਹੀਂ ਮੈਨੂੰ ਅੰਮ੍ਰਿਤ ਸਰੀ ਲੈ ਚਲੋ ਬਸ
ਠੀਕ ਚਲੋ ਚੰਗੀ ਗੱਲ ਗੁਰੂ ਰਾਮਦਾਸ ਮਹਾਰਾਜ ਇਦਾਂ ਈ ਕਿਰਪਾ ਬਣਾਈ ਰੱਖਣ ਬੱਚਿਆਂ ਤੇ ਤੇ ਆਪਣਾ ਅੰਮ੍ਰਿਤ ਵੀ ਛਕਿਆ ਦਾ? ਬੱਚਿਆਂ ਨੇ
ਨਈਂ ਅੰਮ੍ਰਿਤ ਤਾਂ ਨਈਂ ਹਜੇ ਛਕਵਾਇਆ ਮੈਂ ਕਿਹਾ ਥੋੜੇ ਜਿ ਬੱਚੇ ਸਿਆਣੇ ਹੋਣ ਰਿਹੱਤ ਹੁੰਦੀ ਹੈ ਜੀ ਅੰਮਿਤ ਦੀ ਇੱਦਾਂ ਦਾ ਬ ਬੱਚਿਆਂ ਨੂੰ ਛਕਾ ਦਿਈਏ ਬੱਚੇ ਆਪਣੇ ਮੂੰਹ ਜਦ ਤੱਕ ਸਮਝ ਨਈਂ ਲੈਂਦੇ ਨਾ ਕਿ ਕਿੰਨੀ ਬ ਰਿਆਇਤ ਕਰਨੀ ਹੁੰਦੀ ਉਹਦੀ ਏਦਾਂ ਨੀ ਫਾਇਦਾ ਕਿ ਛਕਾਤਾ ਦੇ ਬੱਚੇ ਚ ਕਹਿਣ ਜਬਰਦਸਤੀ ਕਰਾ ਤਾ ਸਾਨੂੰ
ਹਾਂਜੀ ਹਾਂਜੀ ਬਿਲਕੁਲ।
ਹੈਨਾਂ! ਬੱਚੇ ਨੂੰ ਪਹਿਲੇ ਸਮਝ ਆ ਜਾਏ ਇਸ ਚੀਜ਼ ਦੀ ਕਿ ਹਾਂਜੀ ਕਿ ਇੰਪੋਰਟੈਂਸ ਕੀ ਐ। ਏਦਾਂ ਹੀ ਨਈਂ ਕਿ ਬਸ ਸ਼ੌਂਕੀਆਂ ਏਤੇ ਬਚ ਬੱਚੇ ਕਈ ਹੁੰਦੇ ਨਾ ਕਿ ਉਹ ਕਰਪਾਨ ਪਾਂਦੇ ਉਹਦੇ ਚ ਕਰ ਲੈਂਦੇ ਮੇਰਾ ਬੱਚਾ ਚਾ ਵੀ ਮੇਰਾ ਮੁੰਡਾ ਵੀ ਬਹੁਤ ਪਿੱਛੇ ਪਿਆ ਹੋਇਆ ਸੀਗਾ। ਅੰਮ੍ਰਿਤ ਛਕਾ ਦੋ ਮੈਂ ਕਿਰਪਾਨ ਪਾਣੀ ਐ। ਤਾਂ ਅਸੀਂ ਉਹਨੂੰ ਇਹ ਸਮਝਾ ਰਹੇ ਸੀ ਸਿਰਫ਼ ਕਿਰਪਾਨ ਪਾਉਣਾ ਨੀ ਹੁੰਦਾ ਅੰਮ੍ਰਿਤ ਉਹਦੇ ਚ ਬਹੁਤ ਰੈਤ ਹੁੰਦੀ ਐ। ਇਦਾਂ ਨੀ ਬਸ ਅੰਮ੍ਰਿਤ ਛਕ ਲਿਆ ਤਾਂ ਬਸ, ਹਾਂਜੀ ਹਾਂਜੀ, ਬਿਲਕੁਲ ਪਹਿਲੇ ਬੱਚੇ ਨੂੰ ਸਮਝ ਆ ਏਦੇ ਚ ਕਿ ਅੰਮ੍ਰਿਤ ਛਕਣਾ ਕਿਉਂ ਐ? ਕੀ ਕਰਨਾ ਇਹਦੇ ਵਿੱਚ।
ਹਂ, ਬਿਲਕੁਲ ਬਿਲਕੁਲ ਸਹੀ ਗੱਲ ਐ, ਚਲੋ ਹੋਰ ਘਰ ਦੇ ਕਿਸੇ ਨੀਂ ਮਤਲਬ ਕਿ ਸ਼ਕਿਆ ਤਾਂ ਸਿਰਫ
ਮੇਰੇ ਫਾਦਰ ਇਨਲੋ ਛੱਕਿਆ ਹੋਇਆ ਸੀ। ਅਮਿ੍ਤ ਤੁਹਾਨੂੰ ਐਕਸਪਾਇਰ ਹੋਗੇ, ਮਤਲਬ ਮੇਰੀ ਫੈਮਲੀ ਪਿੱਛੋਂ ਜਿਹੜੇ ਸੀਗੇ ਨਾ ਅਸੀਂ, ਨਾਮ ਧਰੀਏ ਸੀਗੇ ਸਾਡੀ ਫੈਮਲੀ ਹਾਂਜੀ ਹਾਂਜੀ। ਹਾਂਜੀ ਹਾਂਜੀ ਤੇ ਮਤਲਬ ਸਾਡੇ ਤਾਂ ਬਹੁਤ ਪਾਠ ਪੂਜਾ ਵਗੈਰਾ ਬਹੁਤ ਕਰਦੇ ਆ ਸਭ ਜਣੇ
ਹਂ, ਚਲੋ ਠੀਕ ਐ ਚੰਗੀ ਗੱਲ ਐ ਸਗੋਂ। ਇਹੀ ਬਾਣੀ ਇਹ ਬਾਣੀ ਨੇ ਨਾਲ ਜਾਣਾ ਸਾਡੇ ਹਾਂਜੀ ਚਲੋ ਠੀਕ ਐ ਫੇਰ ਕਰਦੇ ਆਂ।
ਹਾਂਜੀ। ਹਾਂਜੀ ਠੀਕ ਐ ਜੀ, ਸਤਿ ਸ਼੍ਰੀ ਅਕਾਲ। ਹਾਂਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।